ਬਸ ਵਧੀਆ ਜੀ ਤੁਸੀ ਸੁਣਾਓ।
ਬਸ ਵਧੀਆ ਹੋਰ ਤੁਡਾ ਦਿਨ ਕਿਵੇਂ ਨਿਕਲਿਆਂ ਅੱਜ
ਬਹੁਤ ਵਧੀਆ ਦਿ ਨਿਕਲਿਆਂ ਮੇਰਾ ਬਸ ਘਰ ਦੇ ਕੰਮ ਕਰਦੀ ਸੀ ਤੇ ਤੁਡਾ ਆਪਣਾ ਕੰਮ ਕਰ ਰਹੀ ਸੀ।
ਅੱਛਾ ਸੰਡੇ ਨੂੰ ਤਾਂ ਵੈਸੇ ਜਿੱਦਾਂ ਹੁਣ ਜਿੱਦਾਂ ਉਹ ਕੀ ਕਹਿੰਦੇ ਨੇ ਬਾਕੀ ਵਰਕਿੰਗ ਡੇ ਨਾਲੋਂ ਤੇ ਸੰਡੇ ਨੂੰ ਤਾਂ ਥੋੜਾ ਫਰੀ ਹੁੰਦੇ ਹੋਗੇ ਜਿੱਦਾਂ ਆਪਣੀ ਲਾਈਫ਼ ਇੰਜੋਏ ਕਰਨ ਲਈ ਕੁਛ ਨਾ ਕੁਛ ਕਰਦੇ ਰਉ ਦੇ।
ਹਾਂਜੀ- ਹਾਂਜੀ -ਹਾਂਜੀ -ਹਾਂਜੀ -ਹਾਂਜੀ।
ਚਲੋਂ ਵਧੀਆ ਗੱਲ ਐ। ਕਰਨਾ ਵੀ ਚਾਹੀਂਦਾ ਕਿਉਂਕਿ ਹਾਂਜੀ- ਹਾਂਜੀ- ਹਾਂਜੀ ਇਹ ਗੱਲ ਤਾਂ ਹੈ।
ਹਾਂਜੀ
ਹੋਰ ਸੁਣਾਓ ਮੈਂ ਬਸ ਹੂੰ ਪ੍ਰਸ਼ਾਦਾ ਪਾਣੀ ਛੱਕ ਕੇ ਹੁਣੇ ਫਰੀ ਹੋਇਆ ਸੀ।
ਅੱਛਾ ਜੀ ਅੱਛਾ
ਹਾਂਜੀ ਬਾਕੀ ਹੁਣ ਥੋੜ੍ਹਾ ਜਾ ਮੈਂ ਚਲੋਂ ਆਹ ਟੀ ਵੀ ਟੂਵੀ ਲਾ ਦਈ ਦਾ ਥੋੜਾ ਬਹੁਤ ਤੇ ਉਹ ਦੇਖ ਲਈਦਾ।
ਅੱਛਾ ਜੀ।
ਹਾਂਜੀ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਂ ਕਿਹਾ ਜਿੱਦਾਂ ਹੁਣ ਆਪਣੇ ਸਮੇਂ ਟਾਈਮ ਦੇ ਬਾਰੇ ਨਾ ਆਪਣੇ ਸਮੇਂ ਦੀ ਅਹਿਮੀਅਤ ਜਿੱਦਾਂ ਇਸ ਚੀਜ਼ ਬਾਰੇ ਗੱਲ ਕਰਨੀ ਸੀ ਮੈਂ ਤੁਹਾਨੂੰ ਨਾਲ ਮੈਂ ਪੁੱਛਣਾ ਸੀ ਕਿ ਇਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਆਪਣੀ ਲਾਈਫ 'ਚ ਇਸ ਚੀਜ਼ ਨੂੰ ਕਿਵੇਂ ਲੈਂਦੇ ਹੋ ਜਿੱਦਾਂ ਸਮੇਂ ਦੀ ਅਹਿਮੀਅਤ ਜਿਹੜੀ ਹੈਗੀ ਐ ਨਾ, ਇੱਕ ਲਾਈਫ 'ਚ ਬੰਦੇ ਦੀ
ਹਾਂਜੀ
ਉਹ ਚੀਜ਼ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਸੀ ਵੀ ਇਹਦੇ ਬਾਰੇ ਕੁਛ ਦੱਸ ਸਕੋ ਤੇ
ਜਿਹੜਾ -ਜਿਹੜਾ ਸਮਾਂ ਵਾ ਨਾ ਸਾਡਾ ਇਹ ਬੇਸ਼ਕੀਮਤੀ ਆ ਮਤਲਬ ਕਿ ਮੈ ਮੈਨੂੰ ਲੱਗਦਾ ਕੇ ਬਹੁਤ ਜ਼ਿਆਦਾ ਕੀਮਤੀ ਸ ਚੀਜ਼ ਐ ਜਿਸ ਸਮਾਂ ਸਾਡੇ ਹੱਥ ਤੋਂ ਨਿਕਲ ਜੇ ਨਾ ਇਹ ਸਮਾਂ ਵਾਪਸ ਕਦੇ ਨਹੀਂ ਆਉਂਦਾ। ਹੁਣ ਜਿਵੇਂ ਸਾਡੇ ਬਚਪਨ ਦੇ ਦਿਨ ਹੀ ਨੇ ਹਨਾ ਅਸੀਂ ਜੇ ਆਪਣੇ ਬਚਪਨ ਨੂੰ ਵੀ ਜੀਆ ਹੋਏਗਾ ਨਾ ਤੇ ਅਸੀਂ ਕਹਵਾਂਗੇ ਫਟਾਫਟ ਵੱਡੇ ਹੋ ਜਾਈਏ ਹਨਾ ਵੱਡੇ ਹੋ ਕੇ ਉਹ ਕਰੀਏ ਜੋ ਅਸੀਂ ਕਰਨਾ ਚਾਹੁੰਨੇ ਆ ਹਨਾ ਆਪਣੀ ਮਰਜ਼ੀ ਦਾ ਬਟ ਅਸੀਂ ਜੇ ਬਚਪਨ ਹੀ ਨੀ ਆਪਣਾ ਜੀਆ ਹੋਏਗਾ ਉਸ ਸਮੇਂ ਦਾ ਆਨੰਦ ਹੀ ਨਹੀਂ ਮਾਣਿਆਂ ਫਿਰ ਤੁਸੀ ਤੁਹਾਡੀ ਜਵਾਨੀ ਵਿੱਚ ਆ ਇਹਦਾ ਕੋਈ ਫਾਇਦਾ ਨੀ ਹੈਗਾ ਮੇਰਾ ਇਹ ਮੰਨਣਾ ਐ ਤੇ ਇਹ ਇਹ ਹੈ ਕਿ ਜੇ ਜਿਹੜੇ ਵੀ ਸਮੇਂ 'ਚ ਤੁਸੀਂ ਮੌਜੂਦਾ ਸਮੇਂ ਜਾਂ ਸਥਿਤੀ ਵਿੱਚ ਜਿਸ ਵੀ ਸਥਿਤੀ ਵਿੱਚ ਤੁਸੀਂ ਹੈਗੇ ਹੋ ਨਾ ਇਸ ਸਮੇਂ ਤੁਸੀ ਉਸ ਚੀਜ਼ ਦਾ ਆਨੰਦ ਲਓ ਤੁਸੀਂ ਉਸ ਚੀਜ਼ ਤੋਂ ਜੀਓ ਹਮੇਸ਼ਾ ਖੁੱਲ ਕੇ ਜੀਣਾ ਚਾਹੀਦਾ ਬੰਦੇ ਨੂੰ ਤੇ ਟੈਨਸ਼ਨ ਨੀ ਲੈਣੀ ਚਾਹੀਦੀ ਕੀ ਅਗਲਾ ਦਿਨ ਕਿੱਦਾਂ ਤੋਂ ਪਏਗਾ ਅਗਲਾ ਦਿਨ ਕੀ ਪਤਾ ਤੁਸੀ ਪਲਾਂ ਦੇਖੀਏ ਨਾ ਹੈਨਾ ਤੇ ਜੋ ਜੋ ਵੀ ਸਮਾਂ ਤਾਡੇ ਹੈਗਾ ਨਾ ਇਹ ਬੋਹੋਤ ਜ਼ਰੂਰੀ ਐ ਤੇ ਇਸ ਸਮੇਂ ਦਾ ਖੁੱਲ ਕੇ ਆਨੰਦ ਲੋ ਤੇ ਖੁੱਲ ਕੇ ਜੀਓ ਮੇਰਾ ਮੰਨਣਾ ਤਾਂ ਇਹੀ ਐ ਕਿ ਵੀ
ਸਹੀ ਗੱਲ ਐ। ਨਹੀਂ ਵਧੀਆ ਗੱਲ ਐ ਵਧੀਆਂ ਮੇਰਨਾ ਨਾ ਇਹ ਮੈਨੂੰ ਇਹਦੇ ਨਾਲ ਇੱਕ ਗੱਲ ਯਾਦ ਆਈ ਸਾਡੇ ਸਕੂਲ ਦੇ ਸਕੂਲ ਟਾਈਮ ਤੇ ਇੱਕ ਟੀਚਰ ਹੁੰਦਾ ਸੀ ਸਾਨੂੰ ਕਹਿੰਦਾ ਹੁੰਦਾ ਸੀ ਕਿ ਅਹ ਪੜ੍ਹ ਲੋ ਪੜ੍ਹ ਲੋ ਕਹਿੰਦੇ ਪੜ੍ਹ ਕੇ ਕੁਛ ਕਰ ਲੋ ਕਰ ਲੋ ਅਸੀ ਤਾਂ ਹੁੰਦੇ ਸੀ ਸ਼ਰਾਰਤੀ ਹੁੰਦੇ ਸੀ ਉਸ ਟਾਈਮ ਸਕੂਲ ਟਾਈਮ ਤੇ ਤੇ ਆਪਣੇ ਟੀਚਰਾਂ ਦਾ ਕਹਿਣਾ ਕੌਣ ਉਸ ਟਾਈਮ ਤਾਨੂ ਪਤਾ ਹੀ ਬੱਚੇ ਕਿੱਥੇ ਮੰਨਦੇ ਨੇ ਕਹਿਣਾ ਆਪਾਂ ਵੀ ਉਹ ਥੋੜ੍ਹੇ ਜਿਹੇ ਐ ਹੁੰਦੇ ਸੀ ਚਲੋਂ ਪੜ੍ਹਾਈ ਚ ਵੀ ਠੀਕ ਸੀ ਇਦਾਂ ਦੀ ਗੱਲ ਨੀ ਐ ਪੜ੍ਹਨ ਲਿਖਣ ਚ ਵੀ ਠੀਕ ਸੀ ਤੇ ਥੋੜੇ ਸ਼ਰਾਰਤੀ ਟਾਈਪ ਦੇ ਵੀ ਸੀਗੇ ਤੇ ਟੀਚਰ ਕਹਿੰਦੇ ਰਹਿੰਦੇ ਸੀ ਵੀ ਪੜ੍ਹ ਲੋ ਪੜ੍ਹ ਲਓ ਕੁਛ ਬਣ ਜੋਗੇ ਤੇ ਚੰਗੇ ਰੇਜੋਗੇ ਨਹੀਂ ਤੇ ਸਾਡੇ ਵਾਂਗ ਹੀ ਤੁਸੀਂ ਐਵੇਂ ਟੀਚਰ ਟੂਚਰ ਲੱਗ ਜਾਓ ਅਸੀਂ ਸੋਚਦੇ ਸੀ ਯਾਰ ਕੁਛ ਨੀਂ ਐ ਅਸੀਂ ਸੋਚਦੇ ਸੀ ਬਹ ਹੁਣ ਜਦੋਂ ਅੱਠਵੀਂ ਨਿਕਲੀ ਹੈ ਅੱਠਵੀਂ ਹੋਏ ਨੌਵੀਂ ਹੋਏ ਦਸਵੀਂ ਹੋਏ ਫਟਾਫਟ ਬਾਰਵੀਂ ਵੀ ਹੋਏ। ਬਾਰਵੀਂ ਤੋਂ ਬਾਅਦ ਆਪਾਂ ਬਾਦ ਤੇ ਮਜੇ ਹੀ ਮਜੇ ਹੈ ਬਾਰਵੀ ਬਾਦ ਕੋਾਲਜ ਆ ਜਾਣਾ ਕੋਾਲਜ ਤੋਂ ਬਾਅਦ ਤੇ ਫਿਰ ਮਜੇ ਹੀ ਆਪਣੇ ਹਿਸਾਬ ਨਾਲ ਜੀਓ ਜ਼ਿੰਦਗੀ ਜੀ ਵੀ ਜੀਣੀਆਂ ਛੋਟੇ ਹੁੰਦੇ ਉਹ ਚੀਜ਼ਾਂ ਸੀਗੀ ਥੋੜੀ ਮਾਇੰਡ ਚ ਹੁੰਦੀਆਂ ਸੀ। ਉਹ ਮੇਰੇ ਹਿਸਾਬ ਨਾਲ ਤੇ ਸਾਰੇ ਬੱਚਿਆਂ 'ਚ ਹੁੰਦੀ ਇਹ ਚੀਜ਼ਾਂ ਕਿ ਬਈ ਐਵੇ ਸੋਚਦੇ ਨੇ ਕਿ ਬਈ ਹਾਂ ਹੁਣ ਸਕੂਲ ਤੋਂ ਆਪਾਂ ਫਾਟ ਫਟਾਫਟ ਨੀ ਲੀ ਫਿਰ ਅਗਲੀ ਲਾਈਫ ਵਧੀਆ ਹੋਏਗੀ ਅਗਲੀ ਵਧੀਆ ਹੋਏਗੀ ਤੇ ਸਾਨੂੰ ਤੇ ਉਹ ਕਹਿੰਦਾ ਹੁੰਦਾ ਸੀ ਕਹਿੰਦੇ ਕਰਲੋ ਕੁੱਛ ਕਰਲ ਲੋ ਤੇ ਹੁਣ ਸਾਨੂੰ ਉਹ ਚੀਜ਼ਾਂ ਯਾਦ ਆਂਦੀਆ ਕਿ ਬਈ ਉਹ ਟੀਚਰ ਸਾਨੂੰ ਅਜ ਤਕ ਯਾਦ ਹੈ ਕਿ ਬਈ ਐਵੇ ਕਹਿੰਦਾ ਹੁੰਦਾ ਸੀ ਤੇ ਆ ਹਾ ਉਹਨੂੰ ਮਜ਼ਾਕ- ਮਜ਼ਾਕ- ਮਜ਼ਾਕ ਚ ਹੀ ਚੀਜਾ ਲੈ ਲੈਂਦੇ ਸੀਗੇ।
ਹਾਂਜੀ-ਹਾਂਜੀ
ਹਾਂਜੀ ਆਹ ਚੀਜ ਹੈ
ਇਹ ਤਾਂ ਹੈ ਕਿ ਆਪਾ ਉਸ ਸਮੇਂ ਦਾ ਉਸਸ ਟਾਈਮ ਤੇ ਉਹਨਾਂ ਦੀ ਗੱਲਾਂ ਨ ਸੁਣੀਆਂ ਹੁਣ ਏਦੀ ਸਾਡੇ ਮਾਂ ਪਿਓ ਨੇ ਨਾ ਸਾਨੂੰ ਕਹਿੰਦੇ ਨੇ ਕਿ ਹੁਣ ਆਹ ਤੁਸੀਂ ਸਿਖ ਲੋਂਗੇ ਕਰ ਲੋਂਗੇ ਵਧੀਆ ਰਹਿ ਜੋਗੇ ਤੇ ਅਗੇ ਲੰਘ ਜੂਗੀ ਜ਼ਿੰਦਗੀ ਤੁਹਾਡੀ ਵਧੀਆ।
ਹਾਂ ਆਪਾਂ ਬੜੀ ਜਿਦ ਕਰਦੇ ਹ ਨਹੀ ਕੁਛ ਨੀ ਹੈ ਕਹਿ ਲੋਓ ਤੇ ਹੁਨ ਹਾਂਜੀ- ਹਾਂਜੀ ਇਹ ਗੱਲ ਤੋ
ਹਮ ਤੇ ਆਪਾਂ ਨੂੰ ਲਗਦਾ ਕਿ ਐਵੇਂ ਹੀ ਹੈ ਕਿ ਚਲ ਕੋਈ ਗੱਲ ਨੀ ਆਪਾ ਆਪਣੀ ਮਰਜ਼ੀ ਦਾ ਕਰਦੇ ਹਾਂ ਹਨਾ? ਤੇ ਬਟ ਇਹ ਹੁੰਦਾ ਕਿ- ਉਹ ਆਪਣੇ ਤਜ਼ੁਰਬੇਕਾਰ ਨੇ ਐਕਸਪੀਰੀਅੰਸ ਲੈ ਲਿਆ ਉਹਨਾਂ ਨੇ ਜ਼ਿੰਦਗੀ ਦਾ ਉਸ ਚੀਜ਼ ਦਾ ਉਸ ਉਸ ਸਮੇਂ ਚੋਂ ਲੰਘ ਚੁਕੇ ਜਿਸ ਸਮੇਂ ਚ ਅਸੀ ਘੁੰਮ ਰਹੇ ਹਾਂ ਹਲੇ ਹਨਾ ਓ
ਗੱਲ ਹੁੰਦੀ ਨਾ ਛੋਟੇ ਜਿਦਾ ਹੁਣ ਬਚਪਨ ਹੁੰਦਾ ਤੇ ਆਹ ਚੀਜਾ ਦਿਮਾਗ ਚ ਚੀਜਾ ਬਹੁਤ ਘੱਟ ਆਂਦੀ ਕਿ ਵੀ ਅੱਗੇ ਜ਼ਿੰਦਗੀ ਕੀ ਬਣਨਾ ਐ ਕੀ ਨਹੀ ਕਿਦਾ ਹੋਣੀ ਕਿਦਾ ਨਹੀਂ ਉਸ ਟਾਈਮ ਇਹ ਹੁੰਦਾ ਕਿ ਬਸ ਮਜ਼ੇ ਲੋ ਆਪਣੇ ਜ਼ਿੰਦਗੀ ਜਿਉ ਵਦੀਆ। ਜਿਦਾ ਹੁਣ ਆਪਾਂ ਇਸ ਉਮਰ ਚ ਆ ਕਿ ਹੁਣ ਆਪਾਂ ਜਿਦਾ ਮੰਨ ਲਓ ਮੇਰੀ ਅ ਥਰਟੀ ਏਜ ਹੋ ਗਈ ਹੈ ਤੇ ਆਪਣੇ ਜਿਵੇ ਹੁਣ ਆਪਾਂ ਦੇਖਦੇ ਛੋਟੇ- ਛੋਟੇ ਬੱਚੇ ਨੂੰ ਤੇ ਆ ਆਹ ਦੇਖਦੇ ਕਿ ਵੀ ਯਾਰ ਆਹ ਮਜ਼ਾ ਲੈ ਰਿਹਾ ਬਹੁਤ ਮਜ਼ੇ ਲੈ ਰਿਹਾ ਬੱਚਾ। ਜਿਦਾਂ ਆਹ ਹੂੰ ਆਹ ਹੁੰਦੀ ਜ਼ਿੰਦਗੀ ਕਿ ਬਈ ਇਸ ਟਾਈਮ ਨਾ ਕੋਈ ਨਾ ਫ਼ਿਕਰ ਨਾ ਫਾਕਾ ਕੋਈ ਵੀ ਬੰਦਾ ਮਜ਼ੇ ਨਾਲ ਬੱਚਾ ਮਜੇ ਨਾਲ ਜੀ ਰੀਐ ਇਹੀ ਟਾਈਮ ਆਪਾ ਹੁਣ ਕਈ ਵਰੀ ਆਪਣੀ ਵੀਡੀਓਜ਼ ਵੀ ਦੇਖਾਂਗੇ ਪੁਰਾਣੇ ਛੋਟੇ ਹੁੰਦੇ ਦੀਆਂ ਤੇ ਉਹ ਇਕਦਮ ਥੋੜਾ ਜਿਹਾ ਮਾਈਡ 'ਚ ਹੋ ਜਾਂਦਾ ਮਨ ਚ ਆ ਜਾਂਦਾ ਹੈ ਯਾਰ ਉਹ ਟਾਈਮ ਸੀਗਾ ਜੋ ਵੀ ਸੀਗਾ ਹੁਣ ਤੇ ਚਲੀ ਜਾਂਦਾ ਏ ਕੰਮ ਜਿਦਾ ਵਿਚ ਜਿਵੇ ਵੀ ਹੈ ਹੁਣ ਤੇ ਗੱਲ ਉਹੀ ਇਕ ਚੀਜ਼ ਹੁੰਦੀ ਸੀ ਕਹਿੰਦੇ ਇਕ ਟੋਫੀ ਅਸੀ ਲੈਣ ਲਈ ਉਸ ਟਾਈਮ ਐਨਾ ਮਥਾ ਮਾਰੀ ਦਾ ਹੁੰਦਾ ਸੀ ਕੇਹਂਦਾ ਮਤਲਬ ਕਿ ਅਹ ਜਿਦਾ ਮਰਜ਼ੀ ਕਰਕੇ ਸਾਨੂੰ ਇਕ ਟੋਫੀ ਮਿਲ ਜੈ ਹੁਣ ਭਾਵੇ ਜੇਬ 'ਚ ਪੈਸਾ ਵੀ ਹੋਏਗਾ ਟੋਫੀਆਂ ਚੀਜ ਕੁਛ ਵੀ ਲੈ ਲਈਏ ਹੁਣ ਤੇ ਉਹੀ ਹੈ ਕਿ- ਮਿਲ ਰਿਹਾ ਬਸ ਮਿਲ ਰਿਹਾ ਬਸ ਉਹ ਚੀਜ਼ ਹੈ ਉਸ ਟਾਈਮ ਤੇ ਇਕ- ਇਕ ਚੀਜ਼ ਲਈ ਅਸੀ ਹੁੰਦੇ ਸੀ। ਸਾਨੂੰ ਅਹ ਉਸ ਟਾਈਮ ਤੁਹਾਨੂੰ ਪਤਾ ਹੈਗਾ। ਪੱਚੀ ਪੈਸੇ, ਚੁਨੀ ਇਦਾ ਦੀਆ ਚੀਜਾ ਹੁੰਦੀਆਂ ਸੀ। ਅਹ ਦਸ ਪੈਸੇ ਐਵੇ ਦੀ ਚੀਜ਼ਾਂ ਹੁਦੀ ਸੀ ਤੇ। ਅਹ ਤੇ ਆਪਾਂ ਫੱਟ ਦੌੜ ਮਿਲਦਾ ਹੁੰਦਾ ਸੀ, ਗੋਲ- ਗੋਲ ਚਿੰਗਮ ਜੀ ਆਉਦੀ ਹੁੰਦੀ ਸੀ। ਚਾਰ ਅ ਪੰਜਾਹ ਪੈਸੇ ਦੀ ਕਿ ਪਤਾ ਨਹੀਂ ਇਕ ਰੁਪਏ ਦੀ ਚਾਰ ਸਿੰਗਮ ਆਉਂਦੀ ਹੁੰਦੀ ਸੀ ਉਸ ਗੋਲ- ਗੋਲ ਜੀ ਸਕੂਲ ਟਾਈਮ ਚ। ਹ ਟੋਫੀ ਕੀ ਚਿੰਗਮ ਹਾਂ ਔਰਂਜ ਟੋਫੀ ਆਉਦੀ ਹੁੰਦੀ ਸੀ ਤੇ, ਕਿਵੇ ਗੋਲ- ਗੋਲ ਰੰਗ ਬਿਰੰਗੀ ਚਿੰਗਮ ਦੀ ਹੁੰਦੀ ਸੀ। ਹਾਂ ਸੰ ਤੇ ਆਪਾਂ ਐਵੇਂ ਦੌੜੀਦਾ ਹੁੰਦਾ ਸੀ। ਕਿ ਬਈ ਯਾਰ ਮਿਲ ਜੇ ਸਾਨੂੰ, ਕੋਈ ਸਾਨੂੰ ਖਵਾ ਦੇ ਦੋਸਤ ਰ ਜੀਦਾ ਸਾਡੇ ਕਲਾਸਮੇਟ ਹੁੰਦੇ ਨਾ ਛੋਟੇ- ਛੋਟੇ ਤੇ ਆਪਾ ਮਿਲ ਜੇ ਪਰ ਹੁਣ ਇਹ ਹੈ। ਕਿ- ਹੁਣ ਭਾਵੇਂ ਸੌ ਉਧਰ ਦੀ ਟੋਫੀਆਂ ਲਿਆ ਆਈਏ, ਦਸ ਹਜ਼ਾਰ ਲਿਆ ਆਈਏ, ਪਰ ਉਹ ਵੀ ਦੀ ਜਿਦਗੀ ਦਾ ਮਜਾ ਨਹੀਂ ਹੈ। ਉਹ-
ਹੂੰ ਬਿਲਕੁਲ-
ਉਹ ਚੀਜ਼, ਆਹ ਚੀਜ਼ ਆ ਜਾਦੀ ਥੋੜੀ ਜਿਹੀ।
ਹੁਣ ਆਪਾਂ ਆਪਣੇ ਬੀਤੇ ਹੋਏ ਸਮੇਂ ਨੂੰ ਯਾਦ ਕਰਦੇ ਹਾਂ। ਨਾ ਕਿ ਵੀ ਉਹ ਸਮਾਂ ਕਿਨਾ ਵਧੀਆ ਸੀਗਾ। ਕਾਸ਼ ਉਹ ਵਾਪਸ ਆ ਜੇ ਹਨਾ। ਬਟ ਉਹ ਕਦੀ ਵਾਪਸ ਨੀ ਆਏਗਾ। ਆਪਾਂ ਹੁਣ ਖੁੱਲ ਕੇ ਜੀ ਚੁੱਕੇ ਹਾਂ ਉਸ ਸਮੇਂ ਨੂੰ, ਨਾ। ਤੇ ਆਪਾਂ ਨੂੰ ਪਛਤਾਵਾ ਨੀ ਹੁੰਦਾ ਕਿ
ਇੱਕ, ਹਾਂਜੀ- ਹਾਂਜੀ, ਅਗਰ ਅਗਰ ਬੰਦਾ ਇਸ ਚੀਜ਼ ਚ, ਜ਼ਿਆਦਾ ਸੋਚਾਂ ਚ ਪੈ ਜੇ, ਨਾ ਇਹ ਚੀਜ਼ਾਂ ਚ, ਤੇ ਬੰਦਾ ਐਵੇਂ ਦਾ ਹੋ ਜਾਂਦਾ ਕਿ ਅੰਦਰੋਂ ਅ ਰੂਹ ਅ ਇੱਕ ਤਰਾਂ ਨਾਲ ਕਹਿ ਸਕਦੇ, ਕਿ ਕੰਮ ਜਾਂਦੀ ਐ। ਕਿ ਬਈ ਯਾਰ ਇਹ ਟਾਈਮ ਆਏ। ਵਾਪਿਸ ਖਿੱਚ, ਖਿੱਚ ਕੇ ਵੀ ਆਪਾਂ ਲਿਆਵਾਂਗੇ ਤਾਂ ਵੀ, ਨਹੀਂ ਇਹ ਟਾਈਮ ਵਾਪਿਸ ਆਣਾ, ਮਤਲਬ ਆ ਚੀਜ਼ ਹੋ ਜਾਂਦੀ ਐ।
ਹਾਂ। ਤਾਂ ਹੀ ਕਹਿੰਦੇ ਕਿ ਨਾ, ਮੌਜੂਦਾ ਸਮੇਂ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਬੰਦੇ ਦਾ।
ਥੋੜੇ ਜਾ ਆਪਣਾ ਮਾਇੰਡ, ਡਾਇਵਰਟ ਕਰਕੇ ਕਿਤੇ ਹੋਰ ਲਾ ਲਓ। ਤੇ ਥੋੜੇ ਜਿ ਆਪਣਾ ਜ਼ਿੰਦਗੀ ਨੂੰ ਉਵੇਂ ਜਿੱਦਾਂ ਚੱਲਦੀ, ਹੋਰ ਵਧੀਆ ਚ ਆਪਣੇ ਹਿਸਾਬ ਨਾਲ ਕਰ ਸਕਦੇ ਹੋ। ਤੇ ਉਹਨੂੰ ਚਲਾਈ ਜਾਂਓ ਬਸ ਇਹ ਆ। ਬਸ ਥੋੜਾ ਜੇ ਅੱਜ ਕੱਲ, ਇਹ ਫੋਨ ਕਰਕੇ ਥੋੜਾ ਜਿਹਾ ਮਾਇੰਡ ਜ਼ਿਆਦਾ ਵੈਸੇ ਡਾਇਵਰਟ, ਹੋ ਗਿਆ ਬਹੁਤ ਜ਼ਿਆਦਾ, ਅਹ ਟਾਈਮ ਤੇ ਨਿਕਲ ਜਾਂਦਾ, ਪਰ ਐਵੇਂ ਦਾ ਟਾਈਮ ਨਿਕਾਲਣਾ ਨੀ, ਚਾਹੁੰਦੇ ਨਾ ਆਪਾਂ ਆਹ ਚੀਜ਼ ਐ। ਮਤਲਬ ਮੇਨ ਗੱਲ ਇਹ ਐ, ਹਾਂਜੀ ਇਹ ਚੀ।
ਤੇ ਤੁਸੀਂ ਕੀ ਸੋਚਦੇ ਹੋ, ਸਮੇਂ ਦੇ- ਸਮੇਂ ਦੇ ਬਾਰੇ?
ਬਸ ਇਹੀ ਮੈਂ ਤੁਹਾਨੂੰ ਦੱਸਿਆ, ਮੈਂ ਕਿਹਾ ਜਿਵੇਂ ਹੁਣ ਆਉਣ, ਵਾਲਾ ਟਾਈਮ ਜਿਹੜਾ ਵੀ ਹੋਏ। ਬਸ ਇਹ ਸੋਚ ਕੇ ਚਲੋਂ, ਕਿ ਵੀ ਵਧੀਆ ਹੀ ਨਿਕਲੇ। ਬਈ ਰੱਬ ਦੀ ਕਿਰਪਾ ਨਾਲ, ਜਿਹੜਾ ਸਾਨੂੰ ਚਲੋਂ ਮੇਨ ਗੱਲ ਇਹ ਐ, ਕਿ ਸਾਨੂੰ ਉਹਨਾਂ ਨੇ ਜੀਵਨ ਦਿੱਤਾ ਐ। ਹੁਣ ਜਿੱਦਾਂ ਕਈ ਪਸ਼ੂ- ਪਕਸ਼ੀ ਨੇ ਹੁਣ ਉਹ ਵਿਚਾਰੇ ਇਸ ਜੂਨ ਵਾਸਤੇ ਤਰਸਦੇ ਨੇ। ਇੱਕ ਹਿਸਾਬ ਨਾਲ ਤੁਸੀਂ ਆ ਲੈ ਤੇ ਚਲੋਂ। ਕਿ ਬਈ ਹਾਂ ਚੁਰਾਸੀ ਲੱਖ ਜੂਨਾ ਹੁੰਦੀਆਂ। ਹਾਂਜੀ- ਹਾਂਜੀ ਤੇ ਉਹਦੇ ਵਿੱਚੋਂ ਸਾਨੂੰ ਆਹ ਜੂਨ ਮਿਲੀ ਏ, ਤੇ ਆਪਾਂ ਇਸ ਇਹ ਸਭ ਤੋਂ ਵੱਡੀ ਗੱਲ ਕਿ ਧੰਨਵਾਦ ਕਰ ਸਕਦੇ ਆ। ਆਪਣੇ ਰੱਬ ਦਾ ਕੇ, ਵੀ ਸਾਨੂੰ ਆਹ ਚੀਜ਼ ਮਿਲੀ ਐ। ਪਰ ਅਸੀਂ, ਫੇਰ ਵੀ ਉਹ ਉਹ ਰੱਬ ਤੇ ਸਾਨੂੰ ਕਹਿੰਦਾ ਐ, ਕਿ ਨਾਮ। ਨਾਮ ਵਗੈਰਾ ਤੇ ਫੇਰ ਜਾ, ਮੇਰੇ ਹਿਸਾਬ ਨਾਲ। ਨਾਮ ਧਾਰੀ ਹੋ ਤੁਸੀਂ? ਕਿ ਖੁੱਲੇ ਚੋਂ, ਜਿਵੇਂ ਕਿ ਆਪਣੇ ਕਿਵੇਂ? ਹ ਸਿੱਖੋ ਤੁਸੀਂ, ਅਹ ਤੇ ਮੈਂ ਉਹੀ ਦੱਸ ਰਿਹਾ, ਕਿ ਜਿਵੇ ਅਹ ਤੁਹਾਨੂੰ ਵੀ ਪਤਾ ਹੀ ਹੋਏਗਾ। ਇਹ ਚੀਜ਼ਾਂ ਦਾ ਤੇ ਜਿਵੇਂ ਅਹ ਕਹਿਣ ਦਾ ਮਤਲਬ ਕਿ, ਸਾਡੇ ਗੁਰਬਾਣੀ ਚ ਆ ਲਿਖੀ ਚੀਜ਼ਾਂ, ਕਿ ਬਈ ਨਾਮ ਜਪੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਉ। ਸਭ ਤੋਂ ਵੱਡੀ ਹਾਂਜੀ, ਸ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਹ ਰੱਬ ਨੇ ਤਾਂ ਸਾਨੂੰ, ਆਹ ਚੀਜ਼ਾਂ ਕਹੀਆਂ, ਪਰ ਆਪਾਂ ਪਤਾ ਹੀ ਨੀ, ਕਿਹੜੇ ਰਾਹ ਪੈ ਗਏ ਆ ਜਿੱਦਾਂ ਆਹ ਚੀਜ਼ਾਂ ਕਦੀ ਫੋਨ ਚਲਾ ਲਿਆ, ਕਦੀ ਆਪਣਾ ਟਾਈ ਆਪਣਾ, ਟਾਈਮ ਪਾਸ ਕਰਨ ਦਾ ਇਹ ਆ ਅਸੀਂ ਜ਼ਰੀਆ ਹੋਰ ਚੀਜ਼ਾਂ, ਨਾਲ ਬਣਾ ਲਿਆ, ਇਹ ਨੀ ਕਿ ਆਪਾਂ ਰੱਬ ਦੇ ਥਰੂ ਆਪਾਂ, ਚੀਜ਼ਾਂ ਨੂੰ ਯਾਦ ਕਰੀਏ। ਉਹ ਚੀਜ਼ਾਂ, ਨੀ ਆ ਇਹਦੇ ਚ। ਹਾਂ, ਆਹ ਤੁਹਾਨੂੰ ਵੀ ਚੀਜ਼ਾਂ, ਨੌਲੇਜ ਹੋਏਗੀ, ਤੁਸੀਂ ਵੀ ਸਿੱਖ ਹੈਗੇ ਹੋ। ਤੇ ਤੁਹਾਨੂੰ ਸ਼ਾਇਦ ਮੇਰੇ ਤੋਂ, ਜ਼ਿਆਦਾ ਨੌਲੇਜ ਹੋਏ, ਕਿਉਂਕਿ ਮੈਂ ਤੇ ਚਲੋਂ, ਇਹਨਾਂ ਹਲੈ ਛੋਟਾ ਮਤਲਬ ਨਿਮਾਣਾ। ਮੈਨੂੰ ਨੀ ਇੰਨੀ ਨੌਲੇਜ ਐ। ਤਾਂ ਤੁਹਾਨੂੰ ਸ਼ਾਇਦ ਜ਼ਿਆਦਾ ਹੋ ਸਕਦੀ ਐ, ਮੈਨੂੰ ਲੱਗਦਾ ਇਹ ਚੀਜ਼ਾਂ ਦੀ ਨੌਲੇਜ।
ਹਾਂਜੀ ਨਹੀਂ ਇਹ ਤਾਂ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਕੀਰਤ ਵ ਕਰਮ ਕਰੋ ਮਤਲਬ ਅਹ ਨਾਮ ਜਪੋ ਵੰਡ ਛਕੋ ਤੇ ਕੰਮ ਕਰੋ ਆਪਣਾ ਜਿਹੜਾ ਵੀ ਹੈਗਾ ਤੁਸੀ ਕੰਮ ਨਾ ਮਤਲਬ ਸਾਰੇ ਕੰਮ ਕਰੋ ਸੇਵਾ ਭਾਵ ਰੱਖੋ ਨਾਲ ਜੋ ਤੁਹਾਡੇ ਕੋਲ ਜੋ ਤੁਸੀਂ ਕਮਾ ਰਹੇ ਹੋ ਤੁਸੀ ਅੱਗੇ ਦੇਣਾ ਵੀ ਸਿੱਖੋ ਇਸ ਚੀਜ਼ ਨੂੰ ਨਾ ਵੰਡਣਾ ਵੀ ਸਿੱ ਉਸ ਚੀਜ਼ ਨੂੰ ਹਾਂ ਤੇ ਮੇਰਾ ਨਾਮ ਲੈ ਕੇ ਚੱਲੋਂ ਅੱਗੇ ਕਿ ਜ਼ਿੰਦਗੀ ਤੁਹਾਡੀ ਸੌਖੀ ਲੰਘੀ ਜਾਏਗੀ ਹਾਂ ਜੀ। ਕਈ ਵਾਰ ਗੁਰਬਾਣੀ ਦੇ ਵਿੱਚ ਹਾਂਜੀ ਕਈ ਵਾਰ ਗੁਰਬਾਣੀ ਦੇ ਵਿੱ ਜੇ ਇਹਨਾਂ ਬਾਰੇ ਵੀ ਆਪਣੇ ਸਮੇਂ ਬਾਰੇ ਵੀ ਦੱਸਿਆਂ ਗਿਆ ਵਾ ਕਿ ਹਾਂ ਵੀ ਅਹ ਸਮਾਂ ਕਿੱਦਾਂ ਦਾ ਵੀ ਹੋਵੇ ਬਸ ਲੰਘ ਜਾਂਦਾ। ਬਸ ਤੁਸੀ ਆਪਣੇ ਕਰਮ ਵਧੀਆ ਰੱਖਣੇ ਚਾਹੀਦੇ ਆ ਸਾਨੂੰ ਆ ਪਣੇ ਹਨਾ ਵੀ ਤਾਂ ਕਿ ਰੱਬ ਸਾਡੇ ਨਾਲ ਰਹੇ ਹਮੇਸ਼ਾ ਸਾਡੇ ਪੱਖ 'ਚ ਹੋਣਾ ਚਾਹੀਂਦਾ ਰੱਬ
ਜੀ ਹਾਂਜੀ- ਹਾਂਜੀ- ਹਾਂਜੀ। ਸਮ ਸਮਾਂ ਤੇ ਲੰਘ ਜੇ ਗਾ ਸਮਾਂ ਤੇ ਹੁਣ ਅੱਜ ਆਪਾਂ ਜਵਾਨ ਹੈਗੇ ਐ ਕੱਲ੍ਹ ਨੂੰ ਸਾਡੇ ਤੇ ਵੀ ਹੁਣ ਅਸੀਂ ਕਈ ਵਾਰੀ ਹੁੰਦਾ ਨਾ ਬਜ਼ੁਰਗਾਂ ਨੂੰ ਦੇਖਦੇ ਹਾਂ। ਬਈ ਆਪਾਂ ਸੋਚਦੇ ਯਾਰ ਇਹ ਬਜ਼ੁਰਗ ਹੁਣ ਕਈ ਵਾਰੀ ਹੁੰਦਾ ਨਾ ਥੋੜਾ ਜਿਹਾ ਅੜ ਕੇ ਚੱਲਦੇ ਨੇ ਬਜ਼ੁਰਗ ਕਹਿਣ ਦਾ ਮਤਲਬ ਕਿ ਅਹ ਥੋੜਾ ਜਿਹਾ ਜਿੱਦਾਂ ਬਜ਼ੁਰਗ ਜਿਆਦਾ ਹੋ ਜਾਏ ਕੋਈ ਤੇ ਉਹ ਥੋੜਾ ਜਿਹਾ ਲੰਘੜਾਕੇ ਚੱਲਣਗੇ ਜਾਂ ਕੁਛ ਕਰਨਗੇ। ਫਿਰ ਅਸੀਂ ਤੇ ਕਈ ਵਾਰੀ ਮੈਂ ਇਹ ਚੀਜ਼ਾਂ ਥੋੜ੍ਹੀ ਨੋਟ ਫੀਲ ਕੀਤੀਆਂ ਆਪਣੇ ਲਈ ਕੇ ਆਪਾਂ ਉਹਨਾਂ ਸਾਹਮਣੇ ਜਦੋਂ ਦੌੜਦੇ ਭੱਜਦੇ ਹ ਨਾ ਤੇ ਉਹ ਵਿਚਾਰੇ ਵੀ ਆਹ ਚੀਜ਼ਾਂ ਨੂੰ ਫੀਲ ਕਰਦੇ। ਮੇਰੇ ਹਿਸਾਬ ਨਾਲ ਅਗਰ ਮੈਂ ਜਿਥੇ ਤਕ ਮੇਰੀ ਫੀਲਿੰਗ ਹੈ ਤੇ ਉਹ ਸੋਚਦੇ ਨੇ ਕਿ ਵਿਚਾਰੇ ਕਿ ਬਈ ਆਹ ਭੱਜੀ ਜਾਂਦੇ ਨੇ ਮਤਲਬ ਤੇ ਆਹ ਸਾਡਾ ਵੀ ਇੱਕ ਟਾਈਮ ਸੀਗਾ ਮੈਨੂੰ ਥੋੜ੍ਹਾ ਜਿਹਾ ਇਸ ਚੀਜ਼ ਦਾ ਮਾਇੰਡ 'ਚ ਹੁੰਦਾ। ਮਤਲਬ ਇਹਨਾਂ ਦੀ ਤਰਸ ਆਂਦਾ ਕਈ ਵਾਰ ਲੇਕਿ ਬਈ ਉਹ ਵਿਚਾਰੇ ਵੀ ਆਪਣੇ ਮਾਇੰਡ ਸੋਚਦੇ ਆਪਾਂ ਮਾੜਾ ਮੋਟਾ ਭੱਜਦੇ ਆ ਕੀ ਸਾਹਮਣੇ ਆ ਦੌੜਦੇ ਆ ਤੇ ਉਹ ਵਿਚਾਰੇ ਕੀ ਸੋਚਦੇ ਹੋਣੇ ਕਿ ਬਈ ਆਹ- ਆਹ ਦੌੜਦੇ ਭੱਜਦੇ ਨੇ
ਨਹੀਂ- ਨਹੀਂ ਏਦਾਂ ਨਹੀਂ- ਏਦਾਂ ਨਹੀਂ ਸੋਚਦੇ ਉਹ -ਉਹ -ਉਹ ਨਾ ਸੋਚੋ ਅਹ
ਨਹੀਂ ਨਹੀਂ ਮਤਲਬ ਹਾਂ ਨਹੀਂ ਸੋਚਦੇ ਨਹੀ ਨਹੀਂ ਸੋਚਦੇ ਨਹੀ ਵੀ ਹੋਣਗੇ ਕਹਿੰਦਾ ਮਤਲਬ ਕਿ ਸਾਡੇ ਮਤਲਬ ਮੇਰੇ ਮਾਇੰਡ 'ਚ ਆਹ ਚੀਜ਼ਾਂ ਤਰਸ ਇੱਕ ਤਰ੍ਹਾਂ ਦਾ ਆਇਆ ਕਿ ਬਈ ਅਹ ਉਹਨਾਂ ਸਾਹਮਣੇ ਆਪਾਂ ਦੌੜ ਭੱਜਾਂਗੇ ਤੇ ਇਹ ਇੱਕ ਚੀਜ਼ ਹੋ ਜਾਂਦੀ ਹੈ। ਕਿ ਸ਼ਾਇਦ ਹੋ ਸਕਦਾ ਨਾ ਵੀ ਹੋਏ ਮਤਲਬ ਮੈਂ ਵੈਸੇ ਆਪਣੀ ਤਰਫ਼ ਦੀ ਤਾਂ ਤੁਹਾਨੂੰ ਦੱਸੀ।
ਮੈਨੂੰ ਨਹੀਂ ਮੈਨੂੰ ਏਦਾਂ ਲੱਗਦਾ। ਮੈਨੂੰ ਤਾਂ ਲੱਗਦਾ ਕਿ ਜੇ ਉਹ ਤੁਹਾਡੇ ਸ ਤੁਸੀ ਬਜ਼ੁਰਗ ਸਾਹਮਣੇ ਇੱਕ ਭੱਜ ਨਾਲ ਰਹੇ ਨਾ ਤੇ ਹੱਸ ਰਿਹਾ ਨਾ ਇਟ ਮੀਨਸ ਕਿ ਉਹ ਉਸ- ਉਸ- ਉਸ ਸਮੇਂ ਦੇ ਵਿੱਚ ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਿਹਾ ਕਿ ਮੈਂ ਵੀ ਏਦਾਂ ਹੀ ਜ਼ਿੰਦਗੀ ਜੀ ਹੈ ਤੇ ਹੁਣੇ ਵੀ ਜ਼ਿੰਦਗੀ ਜੀ ਰਿਹਾ ਮੈਂ ਉਸ ਪੀੜੀ ਨੂੰ ਦੇਖ ਰਿਹਾ ਅੱਗੇ ਦੀ ਪੀੜੀ ਨੂੰ ਕਿ ਹਾਂ ਅੱਗੇ ਦੀ ਪੀੜੀ
ਨਹੀ ਹਾਂ ਉਹ ਚੀਜ਼ਾਂ ਵੀ ਹੈ ਵੈਸੇ ਮਤਲਬ ਮੈਂ ਵੈਸੇ ਆਪਣੀ ਤਰਫੋਂ ਸੋਚਿਆ ਕਿ ਮੈਂ ਕਿਹਾ ਆਹ ਚੀਜ਼ ਵੀ ਹੋ ਸਕਦੀ। ਕੀ ਬਤਾ ਪੋਜ਼ੀਟਿਵ ਵੀ ਹੋਏ ਮੈਂ ਵੈਸੇ ਆਪਣੀ ਤਰਫ ਆਹ ਚੀਜ਼ ਸੋਚੀ ਕਿ ਵੀ ਸ਼ਾਇਦ ਹੋ ਸਕਦਾ ਆ ਵੀ ਚੀਜ਼ ਹੋਏ।
ਹਾਂਜੀ -ਹਾਂਜੀ -ਹਾਂਜੀ ਠੀਕ ਹੈ ਜੀ।
ਠੀਕ ਹੈ ਜੀ ਬਾਕੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।